ਹੈਲੋ
ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ -ਚਾਲ?
ਜੀ- ਜੀ ਸਭ ਵਧੀਆ। ਤੁਸੀਂ ਸੁਣਾਓ ਸਾਰਾ ਸਭ ਠੀਕ
ਹਾਂਜੀ ਸਭ ਠੀਕ, ਹੋਰ ਦੱਸੋ ਘਰ ਤੁਹਾਡੇ ਸਭ ਠੀਕ ਨੇ
ਹਾਂਜੀ ਹਾਂਜੀ ਸਾਰੇ ਠੀਕ ਨੇ ਤੁਸੀਂ ਦੱਸੋ ਬਹੁਤੇ ਸਾਰੇ ਠੀਕ ਨੇ
ਮ ਹਾਂਜੀ ਮੇਰੇ ਘਰ ਵੀ ਸਭ ਠੀਕ ਹੋਰ ਲੰਚ ਕਰ ਲਿਆ ਤੁਸੀਂ
ਹਾਂਜੀ ਮੈਂ ਕਰ ਲਿਆ ਤੁਸੀਂ ਕਰ ਲਿਆ ਲੰਚ
ਹਾਂਜੀ ਮੈਂ ਕਰ ਲਿਆ ਮੈਂ ਅੱਜ ਲੇਟ ਹੀ ਉੱਠੀ ਸੀ ਤੇ ਫਿਰ ਮੇਰਾ ਬਰੰਚ ਹੋਇਆ ਸੀ
ਜੀ -ਜੀ, ਜੀ- ਜੀ ਮੈਂ ਸੁਣਿਆ ਤੁਹਾਡਾ ਬਰੰਚ ਹੀ ਹੁੰਦਾ ਹੈ ਹਾਂਜੀ ਮੈਂ ਸੁਣਿਆ ਤੁਹਾਡਾ ਬਰੰਚ ਹੀ ਹੁੰਦਾ, ਕਿਉਂਕਿ ਤੁਹਾਡੇ ਹੁਣ ਕੋਲਜ ਲਾਈਫ 'ਚ ਚੱਲਦੀ ਪਈ ਹੈ ਇਸ ਕਰਕੇ ਤੁਹਾਡਾ ਤਾਂ ਕੁਛ ਨਹੀਂ ਜੀ -ਜੀ
ਹੁਣ ਵੈਸੇ ਵੀ ਨਾ, ਕਾਲਜ ਦੀ ਮੇਰੀ ਹਾਂ ਮੇਰੇ ਕਾਲਜ ਚ ਛੁੱਟੀਆਂ ਚੱਲ ਰਹੀਆਂ ਤੇ ਫਿਰ ਹੁਣ ਮੈਂ ਹਜੇ ਤਾਂ ਥੋੜ੍ਹਾ ਟਾਈਮ ਲੇਟ ਹੀ ਉੱਠ ਰਹੀ ਹਾਂ, ਕਿਉਂਕਿ ਫਿਰ ਜਦ ਕਾਲਜ ਜਾਣਾ ਹੈ ਤੇ ਫਿਰ ਪੰਜ ਵਜੇ ਉੱਠਣਾ ਪਏਗਾ
ਹਾਂਜੀ, ਬਿਲਕੁਲ- ਬਿਲਕੁਲ ਸਹੀ ਗੱਲ ਹੈ। ਆਪਣੀ ਛੁੱਟੀਆਂ ਦਾ ਪੂਰਾ- ਪੂਰਾ ਫਾਇਦਾ ਚੁੱਕਣਾ ਚਾਹੀਦਾ ਹੈ
ਹੋਰ ਤੇ ਹੈ ਹੀ ਐਹੀ ਸੋਚਿਆ ਸੀ। ਔਰ ਤੁਸੀਂ ਦੱਸੋ ਕੀ ਕਰਦੇ ਪਏ ਸੀ ਤੁਸੀਂ
ਬਸ ਕੁਛ ਨਹੀ ਅਸੀਂ ਹੁ ਹੁਣੇ ਵੇਲੇ ਹੋ ਕੇ ਬੈਠੇ ਸੀ ਤੇ ਮੈਂ ਸੋਚਿਆ ਤੁਹਾਨੂੰ ਕਾਲ ਲਾਣਾ ਪੁੱਛਣਾ ਸੀ ਤੁਸੀਂ ਕੀ ਕੀ ਕਰਦੇ ਓ ਆਪਣੀ ਛੁੱਟੀਆਂ ਦਾ ਜੋ ਟਾਈਮ ਐ ਜੋ ਤੁਸੀਂ ਛੁੱਟੀਆਂ ਆਪਣੀ ਕਿਸ ਤਰ੍ਹਾਂ ਸਪੈਂਡ ਕਰਦੇ ਪਏ ਹੋ ਬਸ ਮੈਂ ਪੁੱਛਣਾ ਸੀ ਇਹੋ ਇਹੀ ਗੱਲ ਮੈਂ ਪੁੱਛ ਨਹੀਂ ਸੀ ਇਸ ਕਰਕੇ ਮੈਂ ਫੋਨ ਕੀਤਾ ਸੀ
ਅੱਛਾ ਅੱਛਾ ਮੈਂ ਤੇ ਮੇਰਾ ਅੱਧਾ ਦਿਨ ਤੇ ਸੋਨ ਵਿਚ ਨਿਕਲ ਜਾਂਦਾ
ਸਹੀ ਗੱਲ ਹੈ ਫਿਰ ਰਾਤੀ ਤੁਸੀਂ ਲੇਟ ਈ ਸੋਂਦੇ ਹੋਓਗੇ ਨਾ ਜਲਦੀ
ਨਹੀਂ ਮੈਂ ਰਾਤੀ ਵੀ ਜਲਦੀ ਸੋ ਜਾਂਦੀ ਆਂ ਮੈਂ ਗਿਆਰਾਂ ਬਾਰਾਂ ਵਜੇ ਤੱਕ ਸੋ ਜਾਂਦੀ ਆਂ
ਇਹ ਜਲਦੀ ਹੈ ਸੋਨਾ ਤੁਹਾਡੇ ਲਈ ਜਲਦੀ ਹੋਏਗਾ ਇਹ ਸੋਨਾ ਸਾਡੇ ਲਈ ਤੇ ਬੜਾ ਲੇਟ ਏ ਗਿਆ ਅਸੀਂ ਗਿਆਰਾਂ ਬਾਰਾਂ ਵਜੇ ਸੌਂਦੇ ਪਏ ਆਂ
ਹਾਂ ਤੇ ਤੁਸੀਂ ਕਿੰਨੇ ਵਜੇ ਸੋਂਦੇ ਹੋ
ਅਸੀਂ ਮੈਂ ਤਾਂ ਆਪਣੇ ਬੱਚਿਆਂ ਨੂੰ ਜਦੋਂ ਉਹਨਾਂ ਦੀ ਸਕੂਲ ਸਟਾਰਟ ਹੋ ਜਾਏਗੀ ਤੇ ਮੈਂ ਉਹਨਾਂ ਨੂੰ ਨੂੰ ਨੌ ਵਜੇ ਤੋਂ ਉਹ ਨੂੰ ਮੈਂ ਸੁਲਾਉਣਾ ਹੀ ਸੁਲਾਉਣਾ ਜੋ ਮਰਜ਼ੀ ਹੋ ਜਾਏ ਉਹ ਨੂੰ ਦੋ ਵਜੇ ਮੈਂ ਉਹਨਾਂ ਤੇ ਉਹਨਾਂ ਨੂੰ ਬੈਡ ਤੇ ਪਾਣਾ ਏ ਤੇ ਸਵਾ ਨੌ ਨੌ ਦਸ ਨੌ ਪੰਜ ਤੱਕ ਹੁਣ ਮੈਨੂੰ ਹੁੰਦਾ ਠ ਬਸ ਇਹ ਸੋ ਜਾ ਹੁਣ ਤੁਸੀਂ ਸੋ ਜਾਓ ਫੇਿਰ ਉਸ ਤੋਂ ਬਾਅਦ ਅਸੀਂ ਸਾਢੇ ਨੌ ਦਸ ਵਜੇ ਤੱਕ ਫਿਰ ਅਸੀਂ ਸੌਂਨਦੇ ਹਾਂ ਉਹ ਆ ਹੁਣ ਜਦੋਂ ਛੁੱਟੀਆਂ ਚੱਲਦੀਆਂ ਪਈਆਂ ਨੇ ਤਾਂ ਦਸ ਸਾਡੇ ਦਸ ਇਹ ਲਾਸਟ ਲਾਸਟ ਟਾਈਮ ਏ ਸਾਡਾ
ਅੱਛਾ ਅੱਛਾ ਨਹੀਂ ਮੈਂ ਵੀ ਜਦੋਂ ਮੈਂ ਜਦੋਂ ਕਾਲਜ ਜਾਣਾ ਹੁੰਦਾ ਤੇ ਮੈਂ ਤੇ ਮੈਂ ਵੀ ਤਾਂ ਉੱਥੇ ਨੌ ਦਸ ਵਜੇ ਤੱਕ ਸੌ ਹੀ ਜਾਂਦੀ ਆਂ ਕਿਉਂਕਿ ਫੇਿਰ ਮੈਂ ਸਵੇਰੇ ਜਲਦੀ ਉੱਠਣਾ ਹੁੰਦਾ ਤੇ ਮੈਨੂ ਫਿਰ ਪੂਰਾ ਦਿਨ ਨੀਂਦ ਆਉਂਦੀ ਹੈ ਫੇਰ ਅਗਲੇ ਦਿਨ ਨਾ ਜਦ ਸਕੂਲ ਜਾਣਾ ਹੁੰਦਾ ਤੇ ਉੱਠਿਆ ਹੀ ਨਹੀਂ ਜਾਂਦਾ
ਬਿਲਕੁਲ ਸਹੀ ਗੱਲ ਏ ਨੀਂਦ ਤਾਂ ਪੂਰੀ ਹੋਣੀ ਚਾਹੀਦੀ ਹੈ ਫਿਰ ਸਾਨੂੰ ਨਾ ਕਮਜ਼ੋਰੀ ਰਹਿੰਦੀ ਸਾਨੂੰ ਕੁਝ ਸਮਝ ਨਹੀਂ ਆਉਂਦਾ ਕਿ ਕੀ ਪੜ੍ਹਾਉਂਦੇ ਪਏ ਨੇ ਕੀ ਪੜ੍ਹਾਉਂਦੇ ਪਏ ਨੇ ਕੀ ਨਹੀਂ ਤਾਂ ਅਸੀਂ ਸਾਡਾ ਪੂਰਾ ਦਿਨ ਹੀ ਆਲਸ ਜਿਹਾ ਰਹਿੰਦਾ ਸਾਡੇ ਚਿਹਰੇ 'ਤੇ ਅਤੇ ਦਿਮਾਗ ਵੀ ਆਪ ਹਾਂਜੀ ਹਾਂਜੀ ਦਿਮਾਗ ਵੀ ਸੁੱਤਾ ਇਝ ਲੱਗਦਾ ਦਿਮਾਗ ਸੁੱਤਾ ਦਾ ਹੈ ਅਤੇ ਉਹ ਸ ਸਾਨੂੰ ਆਪਣੀ ਪੂਰੀ ਨੀਂਦ ਪੂਰੀ ਕਰਨੀ ਚਾਹੀਦੀ ਹੈ ਚਾਹੇ ਉਹ ਅੱਠ ਮਿਨੀਮਮ ਟਾਈਮਿੰਗ ਤੇ ਅੱਠ ਘੰਟੇ ਦਾ ਹੋਣਾ ਹੀ ਚਾਹੀਦਾ ਮੈਂ ਆਪਣੇ ਬੱਚਿਆਂ ਨੂੰ ਪਤਾ ਮੈਂ ਉਹਨਾਂ ਨੂੰ ਦਸ ਘੰਟੇ ਦੀ ਮੈਨੂੰ ਹੈ ਕਿ ਉਹਨਾਂ ਨੇ ਦਸ ਘੰਟੇ ਦੀ ਆਪਣੀ ਨਿੰਂਦਰ ਪੂਰੀ ਕਰਨੀ ਚਾਹੀਦੀ ਹੈ ਤੇ ਜਦੋਂ ਛੁੱਟੀ ਟੁੀਆਂ ਹੁੰਦੀਆਂ ਨੇ ਅਤੇ ਮੈਨੂੰ ਲੱਗਦਾ ਬਸ ਬਾਰਾਂ ਇਹਨਾਂ ਨੂੰ ਬਾਰਾਂ ਘੰਟੇ ਇਹਨਾਂ ਦੀ ਨਿੰਦਰ ਪੂਰੀ ਹੋਣੀ ਚਾਹੀਦੀ ਹਏ। ਫ ਜਦੋਂ ਸਕੂਲ ਸ਼ੁਰੂ ਹੋ ਜਾਣ ਹਾਂ ਜਿਵੇ ਛੋਟੇ ਨੇ ਬਿਲਕੁਲ ਬਸ ਇਹ ਨਾ ਕਿ ਫਿਰ ਫਰੈਸ਼ ਬੱਚਾ ਅਗਰ ਉਹਦੀ ਨੀਂਦ ਨਹੀਂ ਪੂਜਰੀ ਹੋਏਗੀ ਤਾਂ ਫਰੈਸ਼ ਰਹੇਗਾ। ਨਹੀਂ ਰਹੇਗਾ ਫਿਰ ਉਹਨੂੰ ਕੁੱਝ ਵੀ ਸਮਝ ਨਹੀਂ ਆਏਗੀ ਕਿ ਟੀਚਰ ਕੀ ਪੜ੍ਹਾਉਂਦੀ। ਬਈਏ ਕਿ ਨਹੀਂ ਹਾਂਜੀ।
ਤੇ ਤੁਸੀਂ ਦੁਪਹਿਰੇ ਵੀ ਸਵਾਉਂਦੇ ਹੋ ਆਪਣੇ ਬੱਚਿਆਂ ਨੂੰ?
ਨਹੀਂ ਮੈਂ ਆਪਣੇ ਬੱਚਿਆਂ ਨੂੰ ਦੁਪਹਿਰੇ ਨਹੀਂ ਸੁਲਾਨਦੀ ਫਿਰ ਪਹਿਲੇ ਮੈਂ ਉਹਨਾਂ ਨੂੰ ਪੜ੍ਹਾਉਂਦੀ ਹਾਂ ਉਹ ਜੋ ਟਾਈਮ ਹੁੰਦਾ ਨਾ ਇੱਕ ਤਿੰਨ ਤੋਂ ਪੰਜ ਜਾਂ ਚਾਰ ਤੋਂ ਛੇ ਇਹ ਦੋ ਘੰਟੇ ਮੈਂ ਇਹਨਾਂ ਨੂੰ ਪੜ੍ਹਾਉਣਾ ਈ ਪੜ੍ਹਾਉਣਾ। ਅਤੇ ਜੋ ਹੁਣ ਛੁੱਟੀਆਂ ਚੱਲਦੀਆਂ ਪਾਈਆਂ ਤਾਂ ਫਿਰ ਮੇਰਾ ਇਹ ਜ਼ਿਆਦਾ ਨਾ ਮੈਂ ਸਕਿੱਪ ਕਰਦੀ ਪਈ ਹਾਂ ਕਦੀ ਪੜਾਉਂਦੀਾਂ ਅਤੇ ਕਦੀ ਨਹੀਂ ਪੜ੍ਹਾਉਂਦੀ
ਨਹੀਂ
ਤੂੰ ਅੱਜ ਜੀ ਬਿਲਕੁਲ ਜੇ ਇਹ ਜੋ ਟਾਈਮ ਚੱਲਦਾ ਪਿਆ ਕਦੀ ਖੇਡਣ ਚਲੇ ਜਾਂਦੇ ਨੇ ਕਦੀ ਕਿੱਥੇ ਚਲੇ ਜਾਂਦੇ ਨੇ ਹੁਣ ਵੀ ਅ ਪਤਾ ਨੀ ਕਿੱਥੇ ਕਿੱਥੇ ਗਏ ਦੇ ਨੇ ਦੋਨੋ ਤੇ ਮੈਨੂੰ ਪਤਾ ਹੀ ਨਹੀਂ ਐਕਚੁਲੀ ਕਿੱਥੇ ਗਏਦੇ ਨੇ ਇੱਕ ਤਾਂ ਮੇਰੇ ਖਿਆਲ ਚ ਆਪਣੀ ਕਜ਼ਿਨ ਦੇ ਘਰ ਗਿਆ। ਅ ਥੱਲੇ ਚੱਲੇ ਜਾਂਦੇ ਨੇ ਫਿਰਥੱਲੋ ਗਾਇਬ ਹੁ ਜਾਂਦੇ ਨੇੈ ਮੈਨੂੰ ਪਤਾ ਨ ਲੱਗਦਾ ਫਿਰ ਮੈਂ ਪੁੱਛਾਂਗੀ ਕਿੱਥੇ ਗਏ ਨੇ। ਫਿਰ ਪਤਾ ਲੱਗਦਾ ਹੈ ਅੱਛਾ ਉਹ ਉੱਧਰ ਗਏ ਨੇ ਅੱਛਾ। ਅੱਛ ਆਪਣੀ ਕਜ਼ਨ ਦੇ ਘਰ ਗਏ ਨੇ ਤੇ ਬਸ ਇਹ ਛੁੱਟੀਆਂ ਛੁੱਟੀਆਂ ਵਿੱਚ ਵਿੱਚ ਉਹਨਾਂ ਦਾ ਕੁਛ ਸ਼ਡਿਊਲ ਨਹੀਂ ਬਣਦਾ ਮ ਮੇਨਲੀ ਪੜ੍ਹਾਈ ਦਾ ਸ਼ਡਿਊਲ ਨਹੀਂ ਉਹਨਾਂ ਦਾ ਕੁਛ ਵੀ।
ਫ ਛੁੱਟੀਆਂ ਚ ਵੈਸੇ ਵੀ ਬੱਚਿਆਂ ਨੂੰ ਇੰਨਾ ਪੜ੍ਹਾਉਣਾ ਵੀ ਕੀ ਹੁਣ ਉਹਨਾਂ ਨੂੰ ਥੋੜਾ ਟਾਈਮ ਇੰਜੋਏ ਕਰਨ ਵਾਸਤੇ ੇ ਫਿਰ ਸਕੂਲ ਸਟਾਰਟ ਹੋ ਜਾਏਗੇ ਤੇ ਡੇਲੀ ਉਹਨਾਂ ਦੀ ਉਓਹੀ ਲਾਈਫ ਸਕੂਲ ਫਿਰ ਪੜ੍ਹਨਾ ਫਿਰ ਸਕੂਲ।
ਇਸ ਕਰਕੇ ਇਸ ਕਰਕੇ ਤਾਂ ਮੈਂ ਸਕਿੱਪ ਕਰ ਦੇਣੀ ਹ ਨਾ ਕਿ ਚਲੋ ਬ ਬੱਚੇ ਨੇ ਉਹ ਨਾਲ ਤਾਂ ਵੀ ਖੇ ਖੇਲਣ ਦਾ ਮਨ ਕਰਦਾ ਹੈ ਰੋਜ਼ ਰੋਜ਼ ਵੋ ਦੋਢਾਈ ਢਾਈ ਘੰਟੇ ਉਹਨਾਂ ਨੂੰ ਪੜ੍ਹਾਣਾ ਫਿਰ ਉਹ ਬੱਚੇ ਨੇ ਬੋਰ ਹੋ ਜਾਂਦੇ ਨੇ ਮੇਰਾ ਬੱਚਾ ਕਹਿੰਦਾ ਕੀ ਰੋਜ਼ ਰੋਜ਼ ਇੱਕ ਹੀ ਚੀਜ਼ ਪੜ੍ਹਾਉਣਦੇ ਮਨੂੰ ਸਾਰਾ ਆਂਦਾ ਰੱਖ ਦੋ ਬੁੱਕ ਬੰਦ ਕਰਦੋ ਫਰ ਜਦੋਂ ਉਹਨੂ ਮੈ ਕਹਾਂਗੀ ਮੈਨੂੰ ਇਹ ਸੁਣਾ ਦੇ ਮੈਂ ਆਂਦੀ ਹਾਂ ਦੋ ਮਿੰਟ ਉਹ ਹੁੰਦਾ ਨਾ ਦੋ ਮਿੰਟ ਮੈਂ ਕੁਛ ਜਦੋਂ ਦਾਲ ਚੜਾ ਕੇ ਆਉਂਨੀ ਆ ਕੁੱਕਰ ਤੇ ਅਹ ਗੈਸ ਤੇ ਤੂੰ ਇਹ ਨਾ ਇਨਾ ਯਾਦ ਕਰ। ਤੇ ਮੈਂ ਆਂਨੀ ਹਾਂ ਮੈਨੂੰ ਕਹਿਗਾ ਸਾਰਾ ਤੇ ਆਂਦਾ ਹੈ ਉਹ ਪੁੱਛ ਲੋੋ ਮੈਨੂੰ ਹੁਣੇ ਪੁੱਛ ਲੋ ਮੈਨੂੰ। ਵ ਇਂਝ ਕਰਦਾ ਫੇਿਰ ਮੈਂ ਕਿਹਾ ਚੱਲ ਤੂੰ ਨਾ ਬੁੱਕ ਹੀ ਬਦ ਕਰ ਦੇ।
ਮੈਨੂੰ ਹਾਂ ਨਹੀਂ ਛੋਟੇ ਬੱਚੇ ਨੂੰ ਵੈਸੇ ਵੀ ਉਹਨਾਂ ਦਾ ਹੁੰਦਾ ਮਾਇੰਡ ਸ਼ਾਰਪ ਹੁੰਦਾ ਛੋ
ਹਾਂਜੀ ਹਾਂਜੀ ਹਾਂਜੀ ਉਹ ਜ਼ਿਆਦਾ ਪੜ੍ਹਾਈ ਤੇ ਹੁੰਦੀ ਨੀ ਨਾ ਥੋੜਾ ਜਿਹਾ ਥੋੜ੍ਹੀ ਜਿਹੀ ਪੜ੍ਹਾਈ ਹੁੰਦੀ ਵੀ ਆਦਾ ਟਾਈਮ 'ਤੇ ਹਾਂਜੀ। ਥੋ੍ਹਾ ਜਿਹਾ ਮਸਤੀ ਕਰਾ ਲਈ ਸਕੂਲ ਵਾਲੇ ਵੀ ਥੋੜ੍ਹਾ ਜਹੇ ਜਿਸ ਤਰ੍ਹਾਂ ਹੌਬੀ ਆਹੁੰਦੀਆਂ ਨੇ ਥੋੜ੍ਹਾ ਟਾਈਮ ਇੱਕ ਪੀਰੀਅਡ ਹੋਬੀ ਦਾ ਦਿੱਤਾ ਇੱਕ ਪੀਰੀਅਡ ਫਿਰ ਗੇਮ ਹਾਂਜੀ ਗੇਮ ਤੋਂ
ਬੱਚਿਆਂ ਨੂੰ ਥੋੜ੍ਹਾ ਉਹ ਕੀ ਕਹਿੰਦੇ ਐਕਸਟਰਾ ਕਰੀਕੂਲਰ ਐਕਟੀਵਿਟੀਜ਼ ਜ਼ਿਆਦਾ ਬਣਦੇ ਆ ਕਿਉਂਕਿ ਹਜੇ
ਬਿਲਕੁਲ ਬਿਲਕੁਲ ਛੋਟੇ ਹੋ ਹਾਂ ਜੀ ਜੀ ਜੀ ਜੀ।
ਮੈਂ ਵੀ ਹੁਣ ਸੋਚਿਆ ਸੀ ਕਿ ਮੇਰੇ ਕੋਲ ਕਾਲਜ ਵਗੈਰਾ ਦੀ ਛੁੱਟੀਆਂ ਚੱਲ ਰਹੀ ਤੇ ਮੈਂ ਸੋਚਿਆ ਕਿ ਮੈਂ ਕੁਛ ਕਰ ਲਾਂ ਐਕਸਟਰਾ।
ਬਿਲਕੁਲ ਬਿਲਕੁਲ ਮੈਂ ਇਸੇ ਕਰਕੇ ਕਾਲ ਕੀਤਾ ਸੀ ਕਿ ਤੁਸੀਂ ਕੀ ਕੀ ਕਰ। ਗਯੋ ਨਾ ਆਪਣੇ ਛੁਟੀਆਂ।
ਹਾਂ ਫ ਮੈਂ ਤੇ ਉੱਠਦੀ ਰੇਟ ਆ ਫਿਰ ਮੈਂ ਉੱਠ ਕੇ ਸ਼ਾਰ ਵਗੈਰਾ ਲੈਂਦੀ ਹਾਂ। ਫ ਮੈਂ ਨਾ ਆਪਣਾ ਪੜ ਲੈਂਦੀ ਹਾਂ। ਕਿਉਂਕਿ ਮੇਰੇ ਕੰਮ ਹੁੰਦਾ ਹੈ ਫਿਰ ਮੈਂ ਆਪਣੀ ਕੋਚਿੰਗ ਚਲੀ ਜਾਂਦੀ ਹਾਂ ਮੈਂ ਕੋਚਿੰਗ ਤੋਂ ਸਾਡੇ ਪੰਜ ਵਜੇ ਤੱਕ ਆਉਂਦੀ ਹਾਂ ਕਿਉਂਕਿ ਖੁੱਦ ਜਾਣਾ ਹੁੰਦਾ ਹੈ। ਉਹ ਫਿਰ ਮੇਰੇ ਹੈ ਵੀ ਘਰ ਤੋਂ ਦੂਰ ਐਕਟਿਵ ਆ ਤੇ ਖੁਦ ਜਾਂਦੀ ਆਾਂ ਤੇ ਖੁਦ ਹੀ ਆਉਂਦੀ ਹਾਂ
ਬਿਲਕੁਲ ਫੇਿਰ ਆਪਣਾ ਪੂਰਾ ਧਿਆਨ ਰੱਖ ਪੈਂਦਾ ਹੋਏਗਾ ਕਿ ਤੁਸੀਂ ਹੁਣ ਛੋਟੇ ਹੋ ਜ਼ਿਆਦਾ ਵੱਡੇ ਵੀ ਨਹੀਂ ਹੋ ਤੇ ਖੁਦ ਐਕਟੀ ਵਤੇ ਜਾਣਨਾ ਟੀ ਵਾ ਕੇ ਆ ਨਾ
ਉਹੀ, ਔਰ ਹੈ ਵੀ ਦੂਰ, ਫਿਰ ਹੈ ਵੀ ਪੂਰੀ ਰੋਡ। ਤੇ ਹੋਂਦਾ ਈਏ, ਕਦੀ-ਕਦੀ ਹਾਂ, ਮੈਂ ਕਦੀ-ਕਦੀ ਇਵੇਂ ਕਹਿੰਨੀ ਆ ਕਿ, ਪਾਪਾ ਛੋੜਿਆਏ ਮੇਰੇ ਪਰ ਆਪਾ ਕੋਲ ਫਿਰ ਇੰਨਾ ਟਾਈਮ ਨਹੀਂ ਹੁੰਦਾ ਨਾ ਕਿ
ਬਿਲਕੁਲ ਸਹੀ ਗੱਲ ਹੈ ਨਹੀਂ ਹੋਂਦਾ
ਮੰਮਾ ਵੀ ਨਹੀਂ ਛੋੜ ਕੇ ਆ ਪਾਉਂਦੇ ਕਿਉਂਕਿ ਮੇਰੀ ਮੰਮਾ ਵੀ ਫੇਿਰ ਯੋਗਾ ਵਗੈਰਾ ਜਾਂਦੇ ਆ ਔਰ ਮੇਰੇ ਛੋਟ ਜੋ ਬ੍ਰਦਰ ਮੇਰੀ ਮੰਮਾ ਨੇ ਉਹਨੂੰ ਵੀ ਟਿਊਸ਼ਨ ਛੜਨਾ ਹੁੰਦਾ ਹੈ ਤੇ ਫੇਿਰ ਮੈਨੂੰ ਖੁਦ ਹੀ ਜਾਣਾ ਪੈਂਦਾ ਹੈ।
ਸਹੀ ਗੱਲ ਹੈ ਸਹੀ ਗੱਲ ਹੈ।
ਫਿਰ ਉੱਥੋਂ ਦੀ ਮੈਂ ਆ ਕੇ ਹਾਂ ਹਾਂ।
ਜੀ ਜੀ ਜੀ।
ਬਸ ਫੇਿਰ ਉੱਥੋਂ ਦੀ ਮੈਂ ਆ ਕੇ ਕੁਛ ਹਾਂਜੀ ਕਿ ਮੈਂ ਫਿਰ ਉੱਥੋਂ ਦੀ ਆ ਕੇ ਕੁਛ ਥੋੜਾ-ਬਹੁਤ, ਪੰਜ-ਦਸ ਮਿੰਟ ਫੋਨ ਵਗੈਰਾ ਦੇਖ ਲੈਂਨੀ ਆ। ਪਰ ਹੁਣ ਮੈਂ, ''ਮੈਂ ਸੋਚਿਆ ਸੀ, ਪਹਿਲੇ ਮੈਂ ਡਾਂਸ ਕਲਾਸ ਜੁਆਇਨ ਕਰਾਂ। ਫਿਰ ਮੇਰੇ ਫਾਦਰ ਨੇ ਬੋਲਿਆ ਕਿ, ਤੈਨੂੰ ਡਾਂਸ ਇੰਨਾ ਅੱਛਾ ਆਂਦਾ ਏ।
ਬਿਲਕੁਲ-ਬਿਲਕੁਲ ਸਹੀ ਗੱਲ ਏ।
ਜੁਆਇਨ ਕਰਨ ਦੀ ਜ਼ਰੂਰਤ ਨੀ ਔਰ ਇੱਥੇ ਨਾ ਫੀਸ ਵੀ ਬਹੁਤ ਜ਼ਿਆਦਾ ਏ, ਤਿੰਨ-ਤਿੰਨ ਪਤਾ ਨੀ, ਚਾਰ-ਹਜ਼ਾਰ ਏ। ਫੀਸ ਤੇ, ਇੰਨੀ ਮੈਂ ਫੀਸ ਕਿਉਂ ਦੇਵਾਂ ਡਾਂਸ ਵਾਸਤੇ, ਮੈਂ ਉਹਨਾਂ ਦਾ ਡਾਂਸ ਦੇਖ ਕਿਆ ਸੀ ਜਿਨਾਂ ਕੋਲ ਮੈਂ ਸਿੱਖਣਾ ਸੀ ਡਾਂਸ, ਤੇ ਮੈਂ ਕਿਹਾ ਇਸ ਤੋਂ ਅੱਛਾ ਤੇ ਮੈਨੂੰ ਆਉਂਦਾ ਹੈ ਡਾਂਸ।
ਬਿਲਕੁਲ-ਬਿਲਕੁਲ, ਮੈਂ ਵੀ ਸੋਚਿਆ ਸੀ ਆਪਣੀ ਇੱਕ ਕੁੜੀ ਨੂੰ ਮੈਂ ਡਾਂਸ ਕਲਾਸ, ਗਲਾਸ, ਡਾਂਸ ਕਲਾਸ 'ਚ ਪਾਵਾਂ। ਪ ਅ, ਪਰ ਜਦੋਂ ਮੈਂ ਫੀਸ ਸੁਣੀ ਤੇ, ਮੈਂ ਕਿਹਾ ਤੇ ਛੋਟੀ ਸੀ ਕੁੜੀ ਏ ਇਹਦੀ ਇੰਨੀ ਫੀਸ। ਅਤੇ ਕਹਿੰਦੇ ਨਹੀਂ, ਅਸੀਂ ਇਹੰਨੀ ਫੀਸ ਲੇਨੇ ਆਂ, ਫਿਰ ਮੈਂ ਸੋਚਿਆ ਕਿ ਕੋਈ ਨਹੀਂ, ਕੋਈ ਗੱਲ ਨਹੀਂ, ਮੈਂ ਨੈਕਸਟ ਈਅਰ ਵੇਖਾਂਗੀ ਹੁਣ।
ਹਾਂ, ਨਹੀਂ ਵੈਸੇ ਤਾ ਹੁਨ ਪਤਾ ਗਰਲਸ ਨੋਂ ਇਨਾ ਡਾਂਸ ਵਿੱਚ ਪਾਓ ਹੀ ਨਾ ਕਿਉਂਕਿ, ਸਾਨੂੰ ਨਾ ਆਪਣੇ ਅੰਦਰ ਹੀ ਇਨਬਿਲਡ ਟੈਲੈਂਟ ਹੁੰਦਾ ਸਾਡੇ ਅੰਦਰ ਡਾਂਸ ਦਾ। ਜਦੋਂ ਅਸੀਂ ਵੱਡੇ ਹੋਵਾਂਗੇ ਨਾ
ਬੜੀ ਚੰਗੀ ਨਾ ਕਮਰ ਹਿਲਦੀ ਏ, ਤੇ ਓਹ ਮੈਂ ਇਹੀ ਕਹਿਨੇ ਕੀ ਮੇਰੇ ਹੁਨ ਉਹਦੇ'ਚ ਆ ਗਏ ਨੇ।
ਨਹੀਂ ਐ, ਤੇ ਅੱਛੀ ਗੱਲ, ਕੁੜੀਆਂ ਨੂੰ ਵੈਸੇ ਅਪਣੇ-ਆਪ ਆਂਦਾ ਏ ਡਾਂਸ ਕਾਫ਼ੀ ਅੱਛਾ, ਤੇ ਉਹਨਾਂ ਨੂੰ ਫਿਰ ਕੀ ਕਰਨਾ ਪਾਕੇ ਵੀ, ਉਹ ਹਜੇ ਥੋੜ੍ਹੀ ਵੱਡੀ ਹੋਜੇ, ਜਦੋਂ ਉਹਨਾਂ ਨੂੰ ਲੱਗੇਗਾ ਨਾ ਕਿ ਉਹਨਾਂ ਨੂੰ ਥੋੜ੍ਹਾ ਵੈਸਾ ਸਿੱਖਣਾ ਹੈ ਡਾਂਸ ਹਿਪ-ਹੌਪ ਵਗੈਰਾ ਉਹਦੇ ਵਾਸਤੇ, ਕਿਉਂਕਿ ਸਾਡੀ, ਸਾਡੀ ਫੈਮਲੀਜ਼ ਪੰਜਾਬੀ ਫੈਮਲੀਜ ਉੱਥੇ ਈਂਵੇ ਡਾਂਸ ਹੁੰਦਾ ਹੀਏ
ਬਿਲਕੁਲ-ਬਿਲਕੁਲ ਸਹੀ ਗੱਲ ਐ। ਸਹੀ ਗੱਲ ਐ। ਔਰ ਤੁਸੀਂ ਕੀ-ਕੀ ਕਰ ਲੈਂਦੇ ਹੋ? ਡਾਂਸ ਤੋਂ ਇਲਾਵਾ
ਹ ਬਸ ਮੈਂ ਵੀ ਇਹੀ, ਫਿਰ ਮੈਂ ਆਕੇ ਫਿਰ ਮੈਂ ਘਰ ਆਕੇ ਕੁੱਛ ਨਹੀਂ, ਫਿਰ ਮੈਂ ਥੋੜਾ-ਬਹੁਤ ਇਵੇਂ ਥੋੜਾ-ਬਹੁਤ, ਕੰਮ-ਵਮ ਕਰ ਲੈਂਨੀ ਆਂ। ਫਿਰ, ਮੈਂ ਗੁਰਦੁਆਰੇ ਚਲੀ ਜਾਂਨੀ ਆ।
ਚੰਗੀ ਗੱਲ ਏ।
ਰਾਤੀ ਫੋਨ ਚਲਾਕੇ, ਮੈਂ ਥੋੜਾ ਸੋਚਿਆ ਸੀ ਜਿਵੇਂ ਬੈਡਮਿੰਟ ਗੈਰਾ ਵੀ ਜੁਆਇਨ ਕਰਾਂ, ਪਰ ਸਾਡੇ ਇਥੇ ਨਾ ਫੀਸ ਈ ਬਹੁਤ ਜ਼ਿਆਦਾ ਏ। ਬੈਡਮਿੰਟਨ ਦੀ ਫੀਸ ਛੇ ਹਜ਼ਾਰ ਰੁਪਇਆ।
ਬੜੀ ਜ਼ਿਆਦਾ ਐ, ਸਾਡੇ ਇੱਥੇ ਨਾ ਫੀਸ ਦਾ ਤਾਂ ਪਤਾ ਨਹੀਂ, ਪਰ ਨਾ ਬੜੀ ਦੂਰ-ਦੂਰ ਐ, ਆਸ ਪਸ ਕੋਈ ਵੀ ਨਹੀਂ ਏ, ਕਿ ਕੋਈ ਐਕ ਅਕੈਡਮੀ ਹੈ, ਬੱਚਿਆਂ, ਬੱਚਿਆਂ, ਬੱਚਿਆਂ ਵਾਸਤੇ ਪਰ ਨਾ ਕੋਈ ਅਕੈਡਮੀ ਨਹੀਂ ਏ, ਸੋਚਾ ਵੀ ਤੇ ਹੈ ਹੀ ਨਹੀਂ ਕੋਈ ਅਕੈਡਮੀ ਬੜੀ ਬੜੀ ਦੂਰ
ਤੇ ਸਾਡੇ ਇੱਥੇ ਵੀ ਆਈ ਏ। ਤੁਹਾਡੇ ਇੱਥੇ ਤੇ ਮੇਰੇ ਹਿਸਾਬ ਨਾਲ ਤਾਂ ਵੀ ਥੋੜੀ ਕੋਲ ਹੋਈਗੀ, ਮੇਰੇ ਘਰ ਤੇ ਤੇ ਬਹੁਤ ਹੀ ਦੂਰ ਹੈ, ਮਤਲਬ ਮੈਨੂੰ ਪਤਾ ਹੈ, ਮੈਂ ਪਹਿਲੇ ਇੱਕ-ਅੱਧੀ ਵਾਰੀ ਗਈ ਸੀ ਉੱਥੇ, ਤੇ ਮਨੂੰ ਇੱਕ ਘੰਟਾ ਜਾਣ ਵਿਚ ਲੱਗ ਗਿਆ ਸੀ। ਛੇ ਹਜ਼ਾਰ ਰੁਪਏ ਫੀਸ, ਛੇ ਹਜ਼ਾਰ ਰੁਪਏ ਫੀਸ। ਉਹ ਜਾਣਨਾ ਔਰ ਫਿਰ ਅਗਰ ਮੈਂ ਡੇਲੀ ਜਾਵਾਂਗੀ ਬੈਡਮਿੰਟਨ ਖੇਲਣ, ਤੇ ਉਹਦੇ ਵਾਸਤੇ ਮਨੂੰ ਕੱਪੜੇ ਵੀ ਡੇਲੀ ਨਵੇਂ-ਨਵੇਂ ਚਾਹੀਦੇ ਆ।
ਬਿਲਕੁਲ ਸਹੀ ਗੱਲ ਐ।
ਔਰ ਫਿਰ ਵੈਸੇ ਵੀ ਹਜੇ ਮੇਰੀ ਕੋਚਿੰਗ ਵੀ ਹੈਗੀਆਂ, ਕੋਚਿੰਗ ਤੇ ਮੈਂ ਛੋੜ ਹੀ ਨਹੀਂ ਸਕਦੀ ਕਿਉਂਕਿ ਪੜ੍ਹਾਈ'ਚ ਸਭਸੇ ਪਹਿਲੇ ਹੋਗੀ।
ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ
ਤੇ ਤਾਂ ਵੀ ਮਤਲਬ ਇੱਕ ਵਾਰੀ ਅਗਰ ਪੜ੍ਹ ਲਿਆ ਤੇ ਸਭ ਚੀਜ਼ਾਂ ਤੇ ਮੈਂ ਤਾਂ ਵੀ ਖੁਦ ਤੋਂ ਜਦ ਅਰਨ ਕਰਾਂਗੀ ਤਾਂ ਵੀ ਮੈਂ ਇਹ ਸਭ ਕਰ ਸਕਦੀ ਆ।
ਬਿਲਕੁਲ ਸਹੀ ਗੱਲ ਏ ਬਿਲਕੁਲ, ਬਿਲਕੁਲ।
ਜੀ ਚਲੋ ਠੀਕ ਹੈ। ਫੇਰ ਮੈਂ ਕਰਾਂਗੀ ਤੁਹਾਨੂੰ ਕਲ ਠੀਕ ਹੈ
ਹਾਂਜੀ, ਹਾਂਜੀ ਜ ਸਤਿ ਸ਼੍ਰ ਅਕਾਲ ਤਿ ਸ਼੍ਰ ਅਕਾਲ
ਸਤਿ੍ਰੀ ਅਕਾਲਤਿ ਸ਼੍ਰ ਅਕਾਲ